ਹੈਲੋ! ਸਤਿ ਸ੍ਰੀ ਅਕਾਲ ਜੀ।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
ਵਧੀਆ। ਤੁਸੀ ਬੜੇ ਦਿਨਾਂ ਬਾਅਦ ਸਾਨੂੰ ਯਾਦ ਕੀਤਾ, ਅੱਜ?
ਬਸ ਥੋੜਾ ਵਿਹਲੇ ਸੀ, ਅਸੀ ਸੋਚਿਆ ਫੋਨ ਹੀ ਕਰਲੀਏ।
ਚਲੋ ਚੰਗਾ ਕੀਤਾ, ਤੁਹਾਨੂੰ ਸਾਡੀ ਯਾਦ ਤੇ ਆਈਏ।
ਹਾਂਜੀ।
ਹਾਂਜੀ, ਹੋਰ ਸੁਣਾਓ? ਸਭ ਵਧੀਆ। ਤੁਸੀਂ ਸੁਣਾਓ, ਤੁਹਾਡੇ ਘਰ ਠੀਕ ਨੇ ਬੱਚੇ-ਬਜ਼ੁਰਗ, ਤੁਹਾਡੇ?
ਸਭ ਵਧੀਆ।
ਅੱਛਾ, ਹੋਰ, ਕੀ ਕਰ ਰਹੇ ਸੀ?
ਕੁਛ ਨੀ ਬਸ ਥੋੜ੍ਹਾ ਵੇਲੇ ਬੈਠੇ ਸੀ ਮੈਂ ਕਿਹਾ ਫੋਨ ਹੀ ਕਰ ਲਈਏ ਵਿਲੇ ਹੈਗੇ ਆਂ।
ਹਾਂਜੀ-ਹਾਂਜੀ ਬਹੁਤ ਅੱਛਾ ਕੀਤਾ ਤੁਸੀ।
ਹੋਰ ਤੁਸੀਂ ਕੀ
ਹੋਰ? ਬਸ ਥੋੜ੍ਹਾ ਈ ਘੁੰਮ ਸੈਰ ਹੀ ਕਰ ਰਹੀ ਸੀ ਮੈਂ ਕਿਹਾ ਚਲੋ ਥੋੜ੍ਹੀ ਜਿਹੀ ਸੈਰ ਕਰ ਲੀਏ। ਥੋੜ੍ਹੀ ਹੈਲਥ ਹੀ ਜ਼ਿਆਦਾ ਹੋ ਗਈ ਸੀ।
ਨਹੀਂ ਫਿਟਨੈਸ ਬੜੀ ਜ਼ਰੂਰੀ ਏ। ਤੁਹਾਨੂੰ ਪਤਾ ਫਿਟਨੈਸ ਕੀ ਹੁੰਦੀ?
ਨਹੀਂ। ਤੁਸੀਂ ਸਮਝਾਓ ਏਕਸਪਲੇਨ ਕਰੋ।
ਐ ਸਿਰਫ ਬਨਾਨਾ ਯਾਂ ਪਤਲੇ ਹੋਣਾ ਨਹੀਂ ਏ। ਇਹਦਾ ਮਤਲਬ ਏ ਸਰੀਰ ਦਾ ਅੰਦਰ ਤੇ ਬਾਹਰ ਤੋ ਤੰਦਰੁਸਤ ਹੋਣਾ।
ਅੱਛਾ-ਅੱਛਾ ਤੇ ਫਿਰ ਸਾਨੂੰ ਇਹਦੇ ਵਾਸਤੇ ਕੀ-ਕੀ ਕਰਨਾ ਚਾਹੀਦਾ ਕੀ ਬੈਸਟ ਏ? ਮੈਂ ਤੇ ਵੈਸੇ ਦੇਖੋ ਡੈਟਿੰਗ ਵੀ ਕਰਦੀ ਹਾਂ ਤਾਂ ਵੀ ਕੋਈ ਫ਼ਰਕ ਨਹੀਂ ਲੱਗਦਾ। ਵੋਕ ਵੀ ਕਰਨੀ ਆਂ ਤਾਂ ਵੀ ਕੋਈ ਫ਼ਰਕ ਨਹੀਂ ਲਗਦਾ।
ਔਰ ਅਪਾ ਨੂੰ ਇਹ ਜੋ ਰੋਜ਼ਮਰਾ ਦੇ ਕੰਮ ਹੁੰਦੇ ਨੇ ਬਿਨਾਂ ਥੱਕੇ ਆਪਾਂ ਨੂੰ ਅਸਾਨੀ ਨਾਲ ਕਰ ਪਾਣ ਲਈ ਫਿਟਨੈਸ ਹੈ ਜੋ ਆਪਾਂ ਨੂੰ ਫਿਟਨੈਸ ਵਿੱਚ ਆਪਾਂ ਨੂੰ ਜ਼ਿਆਦਾ ਦੇਖਣਾ ਹੈ ਤੇ ਉਹਦੇ ਲਈ ਅਪਾਨ ਨੂੰ ਅਪਨੀ ਫਿਟਨੈਸ ਨੂੰ ਸਹੀ ਕਰਨੀ ਪਏਗੀ, ਜਿਹੜੇ ਅਪਾਂਨ ਰੋਜ਼ਮਰਾ ਦੇ ਕੰਮ ਕਰਦੇ ਆ, ਉਹਦੇ'ਚ ਆਪਾਂ ਨੂੰ ਥਕ ਰਥਕਾਵਟ ਮਹਿਸੂਸ ਹੁੰਦੀ ਹੈ ਕਿਉਂਕਿ ਆਪਣੀ ਫਿਟਨੈਸ ਸਹੀ ਨੀ ਹੈਗੀ।
ਹਾਂਜੀ ਬਹੁਤ ਥਕਾਵਟ ਹੋ ਜਾਂਦੀ ਹੈ ਤੇ ਗੱਲ ਤੁਸੀਂ ਸਹੀ ਕਹਿ ਰਹੇ ਹੋ ਮੈਂ ਥੱਕ ਜਾਂਦੀ ਹਾਂ ਬੜੀ ਜਲਦੀ ਨਾ। ਜਿਵੇਂ ਥੋੜਾ ਜਿਹਾ ਕੰਮ ਕੀਤਾ ਫਿਰ ਮੈਂ ਬੈਠ ਜਾਂਨੀ ਹਾਂ ਫੇਿਰ ਥੋੜ੍ਹੇ ਦੇਰ ਲੇਟ ਜਾਂਨੀ ਹਾਂ।
ਐ ਜਿਵੇਂ ਆਪਣੀ ਅਹ ਇੱਕ ਤਾਂ ਆਪਣੀ ਡਾਇਟ ਸਹੀ ਹੋਣੀ ਚਾਹੀਦੀ ਏ ਦੂਜੀ ਐਕਸਰਸਾਈਜ਼ ਹੋਣੀ ਚਾਹੀਦੀ ਹੈ ਤੀਸਰਾ ਆਪਣਾ ਰੈਸਟ ਰੈਸਟ ਬਹੁਤ ਜਰੂਰੀ ਹੈ। ਆਪਣੀ ਬੋਡੀ ਲਈ ਖੁਰਾਕ ਆਪਣੀ ਜੋ ਡਾਇਟ ਹੁੰਦੀ ਏ ਉਸ ਚੀਜ਼ ਨੂੰ ਆਪਣਾ ਘਰਦੇ ਹੀ ਖਾਣਾ ਚਾਹੀਦਾ ਵੈਸੇ, ਅਧੀਕਤਰ ਡਾਇਟ ਵੇਖਕੇ ਜਿਵੇਂ ਜੋ ਹੈਵੀ ਪ੍ਰੋ ਉਹ ਨਾ ਹੋਏ ਜਿਨੂੰ ਪਤਲਾ ਹੋਣੈ ਉਹ ਹੈਵੀ ਨਹੀਂ ਖਾ ਸਕਦਾ ਜਿਆਦਾ। ਡਾਇਟ ਦੇ ਅਕੋਰਡਿੰਗ ਸਬ ਉਹਨੂੰ ਸਬ ਲਾਈਟ-ਲਾਈਟ ਖਾਣਾ ਪੈਂਦੈ। ਹੁਣ, ਐਕਸਰਸਾਈਜ਼ ਲਈ ਆਪਾਂ ਨੂੰ ਸੁਬਾਹ ਉੱਠਕੇ ਸਭ ਤੋਂ ਬੈਸਟ ਹੁੰਦੀ ਏ ਸੁਬਾਹ ਦੀ ਐਕਸਰਸਾਈਜ਼। ਸਭ ਆਪਣੇ ਸ਼ਰੀਰ ਨੂੰ ਬਿਲਕ ਕੁੱਲ ਯੋਗ--ਐ ਅਗਰ ਫਿਟ ਰੱਖਣਾ ਹੈ ਤੇ ਸੁਬਾਹ ਆਪਾਂ ਨੂੰ ਵੌਕ ਕਰਨੀ ਚਾਹੀਦੀ ਏ। ਵੋਕ ਵੀ ਆਪਾਂ ਨੂੰ ਐ ਨੀ ਹੈ ਕਿ ਪੰਜ ਮਿੰਟ। ਪਹਿਲੇ ਮੈਂ ਸ਼ੁਰੂ ਕੀਤੀ ਨਾ ਵੌਕ ਕਰਨੀ ਸੁਬਾਹ ਉੱਠਕੇ ਤੇ ਮੈਂ ਕਰਦੀ ਸੀ ਪੰਜ ਮਿੰਟ ਕਰ ਲਈ ਨੀਚੇ ਚਲੀ ਗਈ ਫਿਰ ਥੋੜਾ ਟਾਈਮ ਫੇਰ ਦਸ ਮਿੰਟ ਕਰਨੀ ਸ਼ੁਰੂ ਕੀਤੀ ਫਿਰ ਮੈਨੂੰ ਫਿਰ ਆਦਤ ਪੈ ਗਈ ਕਿ ਦਸ ਮਿੰਟ ਹੀ ਕਰਨੀ ਏ ਫਿਰ ਥੋੜੇ ਟਾਈਮ ਬਾਅਦ ਫਿਰ ਮੈਂ ਪੰਦਰਾਂ ਮਿੰਟ ਤੇ ਗਈ। ਐ ਏਦਾਂ ਆਪਾਂ ਨੂੰ ਇੱਕ ਕੋ ਵਾਰੀ'ਚ ਨਹੀਂ ਹੋ ਪਾਂਦਾ ਥਰਟੀ-ਮਿੰਟ ਯਾ ਇੱਕ ਹਾਵਰ ਤੱਕ ਨਹੀਂ ਕਰ ਸਕਦੇ ਆ। ਏਦਾਂ ਫੇਰ ਮੈਂਨੇ ਅਪਣਾ ਜਿੱਦਾਂ-ਜਿੱਦਾਂ ਸ਼ਡਿਊਲ ਬਣਾਇਆ ਉਦਾਂ-ਓਦਾਂ ਮੈਨੂੰ ਆਦਤ ਪਈ ਸਵੇਰੇ ਉੱਠਣ ਦੀ ਫੇਰ ਧੀਰੇ ਧੀਰੇ ਮੈਨੇ ਐਕਸਰਸਾਈਜ਼ ਗਈ ਫਿਰ ਹੁਣ ਜਿੱਦਾਂ ਐਕ ਵੋਕ ਕਰਨ ਤੋਂ ਬਾਅਦ ਨੀ ਆਪਣਾ ਅਗਰ ਉੱਪਰ ਛੱਤੇ ਹੋ ਸਕ ਕੇ ਐਕਸਰਸਾਈਜ਼ ਕਰੋ ਨਹੀਂ ਤਾਂ ਫੇਿਰ ਆਪਣਾ ਹੈ ਹੀ ਨੀਚੇ ਜਿਵੇਂ ਮਰਜੀ ਆਪਣਾ ਐਕਸਰਸਾਈਜ਼ ਕਰੋ। ਐਕਸਰਸਾਈਜ਼ ਵੀ ਬੋਡੀ ਲਈ ਬੜਾ ਜ਼ਰੂਰੀ ਹੈ ਅਗਰ ਆਪਣਾ ਬੈਲੀ ਫੈਟ ਹੈ ਬੈਲੀ ਫੈਟ ਦੀ ਐਕਸਸਾਈਜ਼
ਹਾਂਜੀ ਫਿਰ ਇਹਦੇ ਵਿੱਚ ਹਾਈ ਪ੍ਰੋਟੀਨ ਲਈਏ ਜਾਂ ਨੋਰਮਲੀ।
ਨਹੀਂ ਪ੍ਰੋਟੀਨ ਅਗਰ ਹਾਈ ਲੈਣਾ ਤੇ ਉਹ ਤਾਂ ਫੇਰ ਤੁਸੀਂ ਗੇਨ ਕਰਨ ਲਈ ਲੈਣਾ ਬਾਕੀ ਹਾਈ ਪ੍ਰੋਟੀਨ ਹੁੰਦਾ ਕਿ ਬੋਡੀ ਵੀਕ ਚ ਨਾ ਜਾਏ ਅਗਰ ਆਪਾਂ ਫੈਟ ਨੂੰ ਲੋਸ ਕਰਨ ਦੀ ਕੋਸ਼ਿਸ਼ ਕਰਦੇ ਆ ਨਾ। ਤੇ ਉਹਦੇ ਲਈ ਏ ਨੀ ਹੁੰਦਾ ਕਿ ਆਪਾਂ ਨੂੰ ਪ੍ਰੋਟੀਨ ਲਾਈਟ ਹੀ ਖਾਣਾ ਹੈ ਉਹ ਤੇ ਉਹਨਾਂ ਦੀ ਡਾਇਟ ਹੁੰਦੀ ਹੈ ਹੁਣ ਕਈ ਵਾਰ ਲੋਕੀ ਜਿੰਮ ਜਾਂਦੇ ਆ ਨਾ ਜਿੰਮ ਜਿੰਮ ਜੁਆਇਨ ਕਰ ਅਧਿਕਤਰ ਆਪਣਾ ਬੈਸਟ ਹੁੰਦਾ ਘਰ ਦਾ ਹੀ ਸਭ ਕੁਛ ਕਰਨਾ, ਜਿੱਦਾਂ ਕਿ ਆਪਾਂ ਅ ਖਾਲੀ ਸੀਟਸ ਵਗੈਰਾ ਹੋ ਗਏ ਨੇ, ਸਪਾਊਟਸ ਹੋ ਗਏ ਨੇ
ਹਾਂਜੀ
ਚੀਜ਼ਾਂ ਹੀ ਖਾਣੀ ਜ਼ਰੂਰੀ ਹੁੰਦੀ ਏ, ਐਗ ਹੋ ਗਏ ਨੇ, ਹੁਣ ਜਿਵੇਂ ਜਾਓ, ਤੇ ਜਿੰਮ ਜਾਂਦੇ ਹਾਂ ਆਪਾਂ, ਜਿੰਮ ਜਾਂਦੇ ਹਾਂ ਤੇ ਲੋ ਆਪਾਂ ਨੂੰ ਪਾਊਡਰ ਲਿਖ ਦਿੰਦੇ, ਸੱਤ- ਸਤ ਹਜ਼ਾਰ ਦੇ ਪਾਊਡਰ ਆਉਂਦੇ ਨੇ, ਠੀਕ ਹੈ ਫੇਰ ਅਗਰ ਉਹਨੂੰ ਹਾਂਜੀ, ਅਗਰ ਆਪਾਂ ਉਹਨਾਂ ਨੂੰ ਛੋੜ ਦਿੰਦੇ ਹਾਂ ਨਾ ਰੈਗੂਲਰ ਬੇਸ ਤੇ ਨਹੀਂ ਲੈਂਦੇ ਹੋਰ ਆਪਾਂ ਫਿਰ ਜਿੰਮ ਵੀ ਛੋੜ ਦਿੰਦੇ ਹਾਂ, ਤੇ ਫਿਰ ਉਹ ਆਪਣਾ ਵੇਟ ਵਾਪਿਸ ਓਦਾਂ ਹੀ ਹੋ ਜਾਂਦਾ ਹੈ
ਹਾਂ
ਜਿਵੇਂ ਆਪਾਂ ਪਹਿਲੇ ਸੀਗੇ, ਓਦਾਂ ਹੀ, ਹੁਣ ਜਿੰਮ ਦਾ ਇਹ ਚੱਕਰ ਹੁੰਦਾ ਹੁਣ ਜੀ ਅਗਰ ਆਪਾਂ ਘਰ ਆਪਾਂ ਰੈਗੂਲਰ ਬੇਸ ਤੇ, ਆਪਣੇ ਆਪ ਆਪਣੇ ਅਕੋਡਿੰਗ ਐਕਸਰਸਾਈਜ਼ ਕਰਦੇ ਰਹਾਂਗੇ ਕਈਆਂ ਨੂੰ ਲੱਗਦਾ ਕਿ ਆਪਾਂ ਨਹੀਂ ਹੋ ਪਾ ਰਿਹਾ ਆਪਣੇ ਕੋਲ, ਆਪਣਾ ਲੋਸ ਫੈਟ ਲੋਸ ਨਹੀਂ ਹੋ ਰਿਹਾ ਫਿਰ ਉਸ ਚੱਕਰ 'ਚ ਕਈ ਲੋਕ ਛੱਡ ਦਿੰਦੇ ਆ, ਹੁਣ ਕਈ ਲੋਕ ਹੁਣ ਮੈਨੂੰ। ਆਪਣੇ ਆਪ ਨੂੰ ਲੱਗਿਆ ਕਿ ਮੇਰਾ ਟੂ ਕੇ ਜੀ ਵੇਟ ਕੰਮ ਹੋਇਆ ਮੈਨੂੰ ਫੇਰ ਰੈਗੂਲਰ ਬੇਸ ਤੇ ਰੱਖਿਆ। ਰਖ ਲਿਆ, ਕਿ ਬਈ ਮੈਨੂੰ ਇਹ ਕਰਨਾ ਚਾਹੀਦਾ ਹੈ। ਸਭ ਤੋਂ ਮੇਨ ਗੱਲ ਹੈ, ਆਪਣਾ ਆਰਾਮ ਕਰਨਾ। ਮੈਂ ਮੋਰਨਿੰਗ ਕਰਦੀ ਹਾਂ ਅਗਰ ਮੇਰੇ ਕੋਲ, ਹਾਂਜੀ। ਮੇਰੇ ਕੋਲ ਕਿਉਂਕਿ ਸ, ਮੇਰੇ ਕੋਲ ਸਵੇਰੇ। ਸਾਢੇ ਚਾਰ, ਅ ਅੱਖ ਖੁੱਲਦੀ ਆ, ਜਿੱਦਾਂ ਹੀ ਫੇਰ ਮੈਂ ਉੱਪਰ ਆ ਜਾਂਦੀ ਹਾਂ। ਮੈਂ ਆਪਣਾ ਫੇਰ, ਵੋਕ ਕਰਨੀ ਸ਼ੁਰੂ ਕਰ ਦਿੰਦੀ ਹਾਂ ਅੱਧਾ ਪੌਨ ਘੰਟਾ ਵੋਕ ਕਰਕੇ ਫਿਰ ਮੈਂ ਸੋਚਦੀ ਹਾਂ ਕਿ ਉਹ ਉਪਰ ਬੰਦਰ ਨਾ ਆ ਜਾਏ, ਫਿਰ ਨੀਚੇ ਜਾ ਕੇ ਆਪਣਾ ਐਕਸ ਐਕਸਰਸਾਈਜ਼ ਵਗੈਰਾ ਕਰਦੀ ਹਾਂ, ਐਕਸਰਸਾਈਜ਼ ਕਰਕੇ ਫਿਰ ਮੈਂ ਸੋਚਦੀ ਹਾਂ, ਥੋੜਾ ਹੁਣ ਮੈਨੂੰ ਆਰਾਮ ਚਾਹੀਦਾ ਬੋਡੀ ਨੂੰ
ਅੱਛਾ, ਪਤਾ ਐਕਚੁਲੀ ਕੀ ਹੈ, ਹਨਾ ਬ ਹਾਂਜੀ, ਮੇਰੀ ਗੱਲ ਸੁਣੋ ਤੇ ਕੀ ਕਹਿੰਦੇ ਤੁਸੀਂ ਤੇ ਚਲੋ ਰੈਸਟ ਕਰ ਲੈਂਦੇ ਨਾ, ਸਾਡਾ ਜਿਵੇਂ ਅਸੀਂ ਸਵੇਰੇ ਉੱਠਿਆ ਵੋ ਕੀਤਾ ਐਕਸਰਸਾਈਜ਼ ਕੀਤੀ ਉਸ ਤੋਂ ਬਾਅਦ ਅਸੀਂ ਰੈਸਟ ਨਹੀਂ ਕਰ ਸਕਦੇ, ਕਿਉਂਕਿ ਉਸ ਤੋਂ ਬਾਅਦ ਬੱਚਿਆਂ ਦਾ ਸਕੂਲ ਹੁੰਦਾ ਹਨਾ
ਹਾਂਜੀ
ਉਸ ਤੋਂ ਬਾਅਦ ਫਿਰ ਡਿਨਰ ਲੰ ਮਤਲਬ ਬ੍ਰੇਕਫਾਸਟ ਤਿਆਰ ਕਰਨਾ ਹੁੰਦਾ, ਬੱਚਿਆਂ ਵਾਸਤੇ ਵੀ ਘਰਦੇ ਵਾਸ ਤੇ ਵੀ, ਫਿਰ ਨਾ ਥੋੜਾ ਪੋਸੀਬਲ ਨਹੀਂ ਹੋ ਪਾਉਂਦਾ ਸਾਡਾ ਰੈਸਟ ਕਰਨਾ ਫਿਰ ਵੀ ਸਾਨੂੰ, ਦੁਪਹਿਰ ਚਾਰ ਵੱਜ ਜਾਂਦੇ ਨੇ
ਤੁਹਾਡੇ ਤੇ ਫਿਰ ਬੱਚਿਆਂ ਕਰਕੇ ਆ ਨਾ
ਹਾਂਜੀ, ਇਸ ਕਰਕੇ ਸਰੀਰ ਕੁਝ ਜ਼ਿਆਦਾ ਹੀ, ਮਤਲਬ ਹੋ ਜਾਂਦਾ ਹੈ ਕੁਛ ਵੀ ਸ਼ੂਟ ਨਹੀਂ ਕਰ ਪਾਉਂਦਾ, ਕਿਸੇ ਟਾਈਮ ਤੇ
ਅੱਛਾ। ਫੇਰ ਨੀ ਤੇ ਤੁਸੀਂ ਰਾਤੀ, ਮਤਲਬ ਟਾਈਮਿੰਗ ਸੌਣ ਦੀ ਤੁਹਾਡੀ ਸਹੀ ਹੈ ਜਾਂ ਗ਼ਲਤ ਹੈ ਵੀ। ਤੇ ਵੇਖੋ ਨਾ ਤੁਸੀਂ, ਜਿੱਦਾਂ ਤੁਹਾਡੇ। ਬਸ ਇਹੀ ਹੈ, ਹੁਣ ਜਿੱਦਾਂ ਆਪਾਂ ਨੂੰ ਅਗਰ ਦਿਨੇ। ਸਾਰਾ ਦਿਨ ਆਰਾਮ ਨਹੀਂ ਮਿਲ ਸਕਦਾ ਨਾ, ਤੇ ਆਪਾਂ ਰਾਤ ਨੂੰ। ਜਲਦੀ ਸੋਈਏ, ਸੱਤ ਤੋਂ ਅੱਠ ਘੰਟੇ ਆਪਾਂ ਨੂੰ ਆਰਾਮ ਚਾਹੀਦਾ ਆਪਣੇ ਸਰੀਰ ਨੂੰ ਤੰਦਰੁਸਤ। ਕਰਨ ਲਈ। ਸੱਤ ਤੋਂ ਅੱਠ ਘੰਟੇ ਆਪਾਂ ਨੂੰ ਨੀਂਦ ਬਹੁਤ ਜ਼ਰੂਰੀ ਹੈ ਆਪਣੇ ਲਈ, ਔਰ ਆਪਣੀ। ਇੱਕ, ਮੈਂਟਲ ਹੈਲਥ ਹੋਣੀ ਸਹੀ ਬੜੀ ਜ਼ਰੂਰੀ ਹੈ, ਦਿਮਾਗ ਨੂੰ। ਮਤਲਬ ਸਟਰੈੱਸ ਨੀ ਦੇਣਾ। ਸਟਰਟਰੈੱਸ ਨਹੀਂ ਹੋਣਾ ਚਾਹੀਦਾ ਕਿਸੇ ਚੀਜ਼ ਦਾ, ਹੁਣ ਕਈ ਟੈਨਸ਼ਨ ਆਉਂਦੀ ਹੈ ਬੰਦੇ ਨੂੰ, ਬਹੁਤ ਟੈਨਸ਼ਨ ਆਉਂਦੀ ਹੈ। ਬਟ ਉਹ ਨਾ ਕਈ ਲੋਕ ਹੁੰਦੇ ਹੈ। ਉਹ ਸਟਰ੍ਰੈਸ, ਲੈਂਦੇ ਰਹਿੰਦੇ, ਲੈਂਦੇ ਰਹਿੰਦੇ ਆ। ਉਸ ਚੱਕਰ ਵਿੱਚ ਵੀ, ਉਹਨਾਂ ਦੀ ਬੋਡੀ। ਕਈਆਂ ਦੀ ਸੈਟ ਵਿਚ ਚੱਲ ਜਾਂਦੀ ਹੈ ਬੋਡੀ ਸਟਰ੍ਰੈਸ ਦੇ ਚੱਕਰ ਵਿੱਚ। ਕਈਆਂ ਨੂੰ ਫੈਟ ਆਉਂਦਾ ਬੋਡੀ ਦੀ ਸਟਰ੍ਰੈਸ ਨਾਲ ਹੁਣ ਕਈਆਂ ਨੂੰ। ਮਤਲਬ ਸਟਰ੍ਰੈਸ ਨਾਲ ਪਤਲਾਪਨ ਆਉਣਾ ਲੱਗ ਜਾਂਦਾ ਵੇਟ ਲੋਸ ਹੋਣਾ ਸ਼ੁਰੂ ਹੋ ਜਾਂਦਾ ਹੈ। ਮੈਨੂੰ ਹੈਗਾ ਹੈ ਕਿ ਮੈਂ ਸਟਰ੍ਰੈਸ ਲੈਦੀ ਹਾਂ ਤੇ ਮੈਂ ਵੇਟ ਗੇਨ ਕਰ ਲੈਂਦੀ ਹਾਂ।
ਹਾਂ ਮੇਰਾ ਵੀ ਇਹੀ ਹਿਸਾਬ ਹੈਗਾ ਜੇ।
ਇਹੀ ਚੱਕਰ ਏ ਸਾਡਾ ਫੇਰ ਮੈਨੂੰ ਤਾਂ ਕਰਕੇ ਹੁਣ ਮੈਂ। ਯੋਗਾ ਸ਼ੁਰੂ ਐਪ ਨਾ ਆਪਣਾ ਐਕਸਰਸਾਈਜ਼ ਹੋ ਗਿਆ। ਯੋਗਾ ਦੇ ਵੀ ਕੁਛ ਕੁਛ ਕਰਨੇ ਪੈਂਦੇ ਹੁਣ ਕਈਆਂ ਨੂੰ ਨਹੀਂ ਵੀ ਆਉਂਦੇ ਨਾ ਜਿਹੜੇ ਘਰ ਕਰਦੇ। ਉਹ ਅੱਜ ਕੱਲ ਦੇਖੋ ਸੋਸ਼ਲ ਮੀਡੀਆ ਬਹੁਤ ਪਾਵਰਫੁਲ ਹੈ। ਟਾਈਮ ਔਨਲਾਈਨ ਜੋ ਵੀ ਹੈ ਆਪਣਾ। ਸਾਰਾ ਸ਼ੋਅ ਹੁੰਦੀ ਹੈ। ਅਗਰ ਆਪਾਂ ਕੋਈ ਯੋਗਾ ਦੀ। ਵੀ ਟਿਪਸ ਲੈਣੀ ਹੋਏ ਨਾ ਤੇ ਆਪਾਂ ਉਹ ਬੜੇ ਆਰਾਮ ਨਾਲ ਲੈ ਸਕਦੇ ਹਾਂ ਆਪਾਂ ਔਨਲਾਈਨ ਕਲਾਸ। ਕਲਾਸਿਸ ਵੀ ਲੈ ਸਕਦੇ ਹਾਂ ਇਸ ਚੀਜ਼ ਦੀ।
ਹਾਂਜੀ ਹਾਂਜੀ ਇਹ ਤੇ ਮੈਂ ਵੀ ਦੇਖਿਆ। ਅੱਛਾ ਜਿਹੜੇ ਐਪ ਹੁੰਦੇ ਨੇ ਉਹ ਦਿਖਾਂਦੇ ਨੇ ਦਵਾਈਆਂ ਵਗੈਰਾ ਲੈਣੇ ਉਹ ਕੀ ਫੈਕ ਹੁੰਦੀਆਂ ਨੇ।
ਦੇਖੋ ਜਿਹੜੇ ਹੈ ਹੁਣ ਜਿਹਨਾਂ ਦੇ ਪੇਜਿਸ ਬਣੇ ਹੁੰਦੇ ਆ ਨਾ ਉਹ ਕਈ ਵਾਰੀ ਨਾ ਉਨਾਂ ਨੂੰ। ਚ ਉਹ ਪੇਜਿਸ ਤੇ ਨਾ ਉਹਨਾ ਨੂੰ ਪ੍ਰਮੋਸ਼ਨ ਹੋਣੇ ਸ਼ੁਰੂ ਦੇ ਸਾਡੀਆਂ ਚੀਜ਼ਾਂ ਨੂੰ ਸੇਲ ਕਰਾਓ ਹਨਾ ਕਈਆਂ ਨੂੰ ਆ ਜਾਂਦੇ ਹੈ ਬ ਐ ਤੁਸੀਂ ਐਡ ਦੋਗੇ ਤੁਸੀਂ ਹੁਣ ਜਿਹੜੇ ਵੱਡੇ ਵੱਡੇ ਇਨਫੁਲੈਸਂਰ ਹੁੰਦੇ ਨੇ ਨਾ ਜਿਹੜੇ ਯੂਟਿਊਬਰ ਹੁੰਦੇ ਨੇ ਇਨਫੁਲੇਨਸਰ ਹੁੰਦੇ ਨੇ ਜੇ ਇੰਸਟਾਗ੍ਰਾਮ ਤੇ ਆਂਦੇ ਨੇ ਉਨਾਂ ਨੂੰ ਇਹ ਚੀਜ਼ ਦਾ ਦਿੱਤਾ ਜਾਂਦਾ
ਹਾਂਜੀ
ਫੇਰ ਉਹ ਪ੍ਰਮੋਸ਼ਨ ਕਰਦੇ ਨੇ ਉਸ ਚੀਜ਼ ਦੀ ਹੁਣ ਆਪਾਂ ਆਪਾਂ ਨੂੰ ਜਿੱਦਾਂ ਚਾਂਦੇ ਹਾਂ ਕਿ ਆਪਾਂ ਪਤਲੇ ਹੋਈਏ ਅਰੇ ਇਹ ਮੈਡੀਸਨ ਆ ਗਏ। ਆਪਾਂ ਨੂੰ ਇਹ ਮੰਗਵਾਉਣੀ ਚਾਹੀਦੀ ਹੈ। ਆਪਾਂ ਉਹ ਚੀਜ਼ ਨੂੰ ਦੇਖ ਕੇ ਮੋਟੀਵੇਟ ਹੋ ਗਏ ਨਾ ਇੱਕ ਤਰੀਕੇ ਦੇ। ਫਿਰ ਉਸ ਹਿਸਾਬ ਨਾਲ ਸਾਨੂੰ ਫਿਰ ਉਹ ਕਈਆਂ ਨੂੰ ਕਈ ਲੋਕ ਲੈ ਲੈਂਦੇ ਨੇ। ਕਿ ਚਲੋ ਮੈਂ ਇੱਦਰੋਂ ਹੀ ਔਡਰ ਕਰ ਦਿੰਦੀ ਹਾਂ ਬਟ। ਮੇਰੇ ਨਾਲ ਅਧਿਕਤਰ ਇਹ ਹੋਇਆ ਕਿ ਮੈਂ ਕੋਈ ਔਨਲਾਈਨ ਚੀਜ਼ ਵੀ ਮੰਗਾਈ ਨਾ ਇਦਾਂ ਦਵਾਈ ਵਗੈਰਾ। ਉਹ ਮੇਰੇ ਕੋਲ ਸਹੀ ਤਰ੍ਹਾਂ ਪੋਚੀ ਨਹੀਂ ਹੈ ਕਈ ਵਾਰ ਹੁੰਦਾ। ਕਈ ਵਾਰ ਏਦਾਂ ਹੋ ਜਾਂਦਾ ਹੈ ਬਟ। ਹਮੇਸ਼ਾ ਨੀ ਹੁੰਦਾ ਬਾਕੀ ਮੈਡੀਸਨ ਤੇ ਮੈਨੂੰ ਕਦੀ ਟਰੱਸਟ ਨਹੀਂ ਆਇਆ। ਕਿ ਬਈ ਮੈਨੂੰ ਲੈਣੀ ਚਾਹੀਦੀ ਨਹੀਂ ਲੈਣੀ ਚਾਹੀ ਕਿਸੇ ਦਾ ਆਪਣਾ ਆਪਣਾ ਹੁੰਦਾ ਹੈ। ਮਾਈਡ ਸੈੱਟ ਕਿ ਬਈ ਮੈਨੂੰ ਇਸ ਚੀਜ਼ ਦੀ ਔਨਲਾਈਨ ਮੈਡੀਸਨ ਚਾਈਏ ਕਿ ਨਹੀਂ ਚਾਹੀਏ। ਐਕਚੁਲੀ ਮੇਰੇ ਫਾਦਰ ਹੈਗੇ ਨੇ ਮੈਡੀ ਮੈਡੀਕਲ 'ਚ। ਤੇ ਮੈਨੂੰ ਜਿਆਦਾ ਉਨਾਂ ਕੋਲੋਂ ਹੀ ਪੁੱਛਣਾ ਪੈਂਦਾ ਹੈ।
ਹਾਂਜੀ ਤੁਹਾਨੂੰ ਮਤਲਬ ਨੋਲੇਜ ਹੋ ਜਾਂਦੀ ਉਸ ਬਾਅਦ ਦੀ ਹਾਂਜੀ ਠੀਕ ਹੈ।
ਇਸ। ਘ ਫਿਰ ਸਾਡੇ ਪਾਪਾ ਵੈਸੇ ਅਧਿਕਤਤਰ ਮਨਾ ਹੀ ਕਰ ਦਿੰਦੇ ਆ ਕਿ ਉਹ ਇੱਦਾਂ ਦੀ ਮੈਡੀਸਨਸ ਨਹੀਂ ਖਾਣੀ ਵੇਟ ਲੋਸ ਕਰਨ ਲਈ ਵੇਟ ਗੇਨ ਕਰਨ ਲਈ ਏਦਾਂ ਕੁਛ ਨੀ ਖਾਣਾ ਆਪਣਾ ਘਰ ਪਰੋ ਨ ਬਣਾਓ ਜੇ ਵੇਟ ਗੇਨ ਕਰਨਾ ਤੇ ਏਦਾਂ ਏਦਾਂ ਕਰਕੇ ਚੀਜ਼ਾਂ ਬਣਾ ਕੇ ਖਾਓ। ਵੇਟ ਲੋਸ ਕਰਨਾ ਤੇ ਫੇਰ ਸੁਬੇ ਗੁਣਗੁਣਾ ਪਾਣੀ ਪੀਓ ਨਮਕ ਦੇ ਚ ਨਿੰਬੂ
ਬ੍ਰਸਾਂ ਚ ਚੱਲੇ ਜਿਹੜੇ ਰਸ ਅੱਸੀ ਖਾਂਦੇ ਆ ਉਹ ਬੈਸਟ ਹੁੰਦੇ ਨੇ ਬ੍ਰੇਕਫਾਸਟ ਵਿੱਚ
ਓਟਸ ਤੇ ਬੈਸਟ ਹੁੰਦੇ ਬਟ ਉਹਨਾਂ ਚ ਵੀ ਕਈ ਕਈ ਚੀਜ਼ਾਂ ਹੁੰਦੀਆਂ ਅਲੱਗ ਅਲੱਗ ਵੀ ਏਦਾਂ ਦੇ ਇਨਾਂ ਨੂੰ ਇਹ ਚੀਜ਼ ਖਾਣੀ ਚਾਹੀਦੀ ਹੈ ਉਨਾਂ ਨੂੰ ਉਹ ਚੀਜ਼ ਖਾਣੀ ਚਾਹੀਦੀ। ਕਿਡਸ ਤੇ ਅਲੱਗ ਹੁੰਦੇ ਆ ਵੱਡਿਆਂ ਦੇ ਅਲੱਗ ਹੁੰਦੇ ਇਹ ਚੀਜ਼ਾਂ ਅਲੱਗ ਅਲੱਗ ਹੁੰਦੀ ਹੈ ਕਈਆਂ ਦੇ ਓਟਸ ਦੂਸਰੇ ਤਰੀਕੇ ਦੇ ਹੁੰਦੇ ਹੈ ਗੇਹੂ ਵਗੈਰਾ ਟਾਈਪ ਦੇ ਕਈਆਂ ਦੇ ਚੋਕਲੇਟ ਟਾਈਪ ਦੇ ਹੁੰਦੇ ਆ ਹਨਾ ਕਈਆਂ ਦੇ ਚੋਕਲੇਟ ਫਲੇਵਰ ਚ ਹੁੰਦੇ ਫਲੇਵਰਸ ਫਰੂਟ ਫਲੇਵਰਸ ਵੀ ਹੁੰਦੇ ਕਈਆਂ ਦੇ।
ਹਾਂਜੀ-ਹਾਂਜੀ। ਕਈ ਵੈਜੀਟੇਬਲਸ ਵੀ ਹੁੰਦੇ ਨਾ, ਹੂੰ-ਹੂੰ।
ਹੁੰਦੇ ਏ, ਉਹ ਆਪਣੇ ਤੇ ਡਿਪੈਂਡ ਕਰਦਾ, ਆਪਾਂ ਨੂੰ ਕਿਸ ਚੀਜ਼ ਲਈ ਚਾਈਏ, ਉਹ ਹਾਲਾਂਕਿ ਉਹਨਾਂ ਦੇ ਪਾਉਚਿਸ ਉੱਤੇ ਨਾ ਰੈਪਰ ਹੁੰਦੇ ਨੇ, ਉਹਨਾਂ ਤੇ ਲਿਖਿਆ ਹੁੰਦਾ ਕਿ ਇਹ ਇਸ ਚੀਜ਼ ਦੇ ਲਈ ਏ, ਉਹ ਇਸ ਚੀਜ਼ ਦੇ ਲਈ ਏ।
ਅੱਛਾ-ਅੱਛਾ, ਚਲੋ ਤੁਆਡਾ ਬਹੁਤ-ਬਹੁਤ ਥੈਂਕ ਕਿ ਤੁਸੀਂ ਬਹੁਤ ਅੱਛਾ ਦੱਸਿਆ, ਮੈਨੂੰ ਬੜੀ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਵੀ। ਤੁਸੀਂ ਬਹੁਤ ਅੱਛੀ ਗੱਲਾਂ ਕੀਤੀ ਹਾਂਜੀ, ਚਲੋ ਠੀਕ ਹੈ ਭੈਣ ਜੀ, ਸਤਿ ਸ੍ਰੀ ਅਕਾਲ।